ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ। ਕੀ ਹਾਲ ਹੈ?
ਹਾਂਜੀ ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਤੁਸੀਂ ਸੁਣਾਓ?
ਹਾਂਜੀ ਮੈਂ ਵੀ ਵਧੀਆ।
ਹਾਂ ਜੀ ਹਾਂ ਹਾਂ। ਅੱਛਾ ਠੀਕ ਨੇ।
ਬੁਰਾ ਨਹੀਂ ਬੋਲਣਾ ਹੋ। ਕੀ ਕਰਦੇ ਸੀ ਅੱਛਾ ਮੈਂ ਵੀ ਬੈਠੀ ਦੀ ਸੀ ਬਸ। ਬੇ ਫ਼ੋਨ ਨਾਲ ਯੂਜ ਕਰਨ ਲੱਗ ਗਏ ਨੇ ਅੱਜ, ਕੱਲ੍ਹ
ਹਾਂ, ਹਾਂ ਬੱਚੇ ਵੱਲੋਂ ਹਮ ਸਹੀ ਗੱਲ ਹੈ ਬੱਚੇ ਅੱਜ, ਕੱਲ ਬੜੱਖ। ਫੋਨ
ਹੋਰ ਕੀ ਜਦ ਵੇਖੋ ਫੋਨ ਤੇ ਲੱਗੇ ਰਹਿੰਦੇ
ਜੋ ਛੁੱਟੀਆਂ ਪੈ ਗਈਆਂ ਨਾ ਹੋਰ ਨਹੀਂ ਉਸ ਕਿ ਲਦੇ ਨੇ
ਹੋਰ ਸਾਰਾ ਦਿਨ ਬਸ ਵੀਡੀਓਜ਼, ਵੀਡੀਓਜ਼ ਦੇਖਦੇ ਰਹੋ।
ਹਮ।
ਕੰਮ ਹੀ ਨੀ ਹੈਗਾ।
ਐਵੇਂ ਹੋਏ ਕਿ ਬੰਦਾ ਕੋਈ ਟੀ ਵੀ ਵਗੈਰਾ ਲਗਾ ਦੋ ਤਾਂ ਵੀ ਨਹੀਂੀ ਦੇਖਦੇ ਬੱਚੇ
ਹਮ, ਹਮ ਉਹ ਅੱਜ, ਕਲ ਵੀਡੀਓ ਵਗੈਰਾ ਜੋ ਆਉਣ ਲੱਗ ਗਈਆਂ ਮੋਬਾਇਲ ਫੋਨ ਤੇ ਬਸ ਉਹੀ ਉਹਦੇ ਚ ਇੰਟਰਸਟ
ਮੋਬਾਇਲ ਉਹ ਵਾਲੀਆਂ ਸ਼ੋਰਟਸ ਜਿਆਦਾ ਦੇਖਦੇ ਜਨੇ ਢੰਗ ਦੀ ਚੀਜ਼ ਲਾ ਕੇ ਦੋ ਨਾ ਢੰਗ ਦੀ ਚੀਜ਼ ਲਾ ਕੇ ਦੋ ਉਹ ਨੀ ਵੇਖਾਂਗੇ ਮੰਮਾ ਇਹ ਨੀ ਦੇਖਣਾ ਛੋਟਸ ਜ਼ਿਆਦਾ ਪਤਾ ਨੀ ਕੀ ਵੇਖਦੇ ਰਹਿੰਦੇ। ਚੋਟਸ ਚ ਕੀ ਮੈਨਾਂ ਵਧੀਆ ਲੱਗਦਾ। ਵੱਡਿਆਂ ਨੂੰ ਵੀ ਜ਼ਿਆਦਾਤਰ ਵੱਡਿਆਂ ਨੂੰ ਵੀ ਜ਼ਿਆਦਾਤਰ ਸ਼ੋਰਟਸ ਹੀ ਪਸੰਦ ਆਉਂਦੇ ਨੇ ਨਾ ਯੂਟਿਊਬ ਤੇ ਉਹ ਦੇਖ ਲਏ ਸ਼ੋਰਟਸ ਦੇਖ ਲ ਉਵੇਂ ਬੱਚੇ ਨੇ ਅੱਜ, ਕੱਲ੍ਹ ਸ਼ੋਰਟਸ ਉਹਨਾਂ
ਹਾਂ ਨਾਲੇ ਫੇਰ ਵੈਸੇ ਤਾਂ ਉਹ ਵੀ ਬਹੁਤ ਦੇ ਅਗਰ ਹੁਣ ਆਪਾਂ ਫੋਨ ਨਾਲ ਕਿੰਨਾ ਕੁਛ ਤੇ ਕਰ ਸਕਦੇ ਹਾਂ। ਜੋ ਚੀਜ਼ ਆਪਾਂ ਲੱਭਣੀ ਹੋਏ ਕੁਛ ਸਰਚ ਕਰਨਾ ਹੋਏ। ਜਾਂ ਫੇਿਰ ਆਪਾਂ ਦੂਰ ਬੈਠੇ ਹੋਏ ਗੱਲ ਵੀ ਕਰ ਸਕਦੇ ਹ ਕਿਸੇ ਦੇ ਨਾਲ ਵੀ
ਹਮ ਉਹ ਤੇ ਹੈ। ਯਾਰ। ਪਰ ਇਹ ਨਾ ਬੱਚੇ ਜਾਂ। ਤੇ ਅੱਛਾ ਯੂਜ ਕਰਨ ਤਾਂ ਤੇ ਫਿਰ ਫੋਨ ਵਧੀਆ ਏ ਜੇ ਇਹੀ ਬਾਰ ਵਾਰ ਬੇਕਾਰ ਮਤਲਬ ਇਹੀ ਸਭ ਚੀਜ਼ਾਂ ਵੇਖੀ ਜਾਣ ਆਪਣੀ ਟਾਈਮਿੰਗ ਚ ਕੁਛ ਇਨਵੈਸਟ ਨਾ ਕਰਨ ਤੇ ਫਿਰ ਤੇ ਬੇਕਾਰ ਏ ਨਾ।
ਹੋਰ ਨਾਲੇ ਆਈ ਸਾਈਡ ਵੀ ਵੀਕ ਹੁੰਦੀਆਂ ਬੱਚੇ ਬੱਚਿਆਂ ਦੀ ਨਾਲੇ ਹੱਲੇ ਤੇ ਬੱਚੇ ਹੈ ਹੀ ਛੋਟੇ ਛੋਟੇ ਨੇ ਹੱਲੇ ਤੇ ਸਟਾਰਟਿੰਗ ਏ ਉਹਨਾਂ ਦੀ ਉਹਨਾਂ ਨੂੰ ਹਲੇ ਇੰਨਾ ਕੁਛ ਕਰਨਾ ਚਾਹੀਦਾ। ਟੀਵਿਟੀਜ਼ ਵਗੈਰਾ ਕਰਨੀਆਂ ਚਾਹੀਦੀਆਂ ਸਿਰਫ ਫੋਨ ਨਾਲ ਤੇ ਕੁਛ ਹੋਏਗਾ ਨੀ। ਸਿਰਫ ਫੋਨ ਜਾਂ ਵੀਡੀਓਜ਼ ਦੇਖ ਲੈ।
ਹਾਂ ਇਹਦੇ ਚ ਤਾਂ ਕੋਈ ਇਨਵੈਸਟ ਨੀ ਹੋ ਰਿਹਾ ਟਾਈਮ।
ਹੂੰ ਬਾਕੀ ਅਪ
ਅੱਜ ਕੱਲ ਯਾਰ ਕੁੱਛ ਪੇਰੈਂਟਸ ਤੇ ਵੀ ਅਗਰ ਪੇਰੈਂਟਸ ਬਹੁਤ ਜ਼ਿਆਦਾ ਆਪਣੇ ਚ ਹੀ ਲੱਗੇ ਦੇ ਨੇ ਜਾਂ ਉਹ ਵੀ ਫੋਨ ਚ ਲੱਗੇ ਰਹਿੰਦੇ ਬੱਚਾ ਤੇ ਦੇਖ ਦੇਖ ਕੇ ਉਹੀ ਯੂਜ਼ ਕਰੇਗਾ ਅਗਰ ਬੱਚਾ ਹਾਂ ਅਗਰ ਪੇਰੈਂਟਸ ਕੁਛ ਇਹ ਕੋਈ ਹੁੰਦੇ ਨੇ ਪੇਰੈਂਟਸ ਹੁਣ ਜਿੱਦਾਂ ਕਹਿੰਦੇ ਨੇ ਬਈ ਅ ਏ ਇਹ ਕਲਾਸ ਜੁਆਇਨ ਕਰਾ ਦਿੰਦੇ ਹਾਂ ਇੱਕ ਇਹ ਕੈਂਪ ਜੁਆਇਨ ਕਰਾ ਦੀਣੇ ਹਾਂ। ਉਹ ਤਾਂ ਠੀਕ ਏ ਪਰ ਹੁਣ ਅੱਜ ਕੱਲ ਦੇ ਪੇਰੈਂਟਸ ਵੀ ਤੇ ਕੁੱਛ ਉਹ ਨੀ ਕਰਦੇ ਚੱਲ ਦੇਖ ਰਹੇ ਤੇ ਦੇਖੇ ਜਾਣ ਦੇਖੇ ਜਾਣ ਬੱਚੇ ਚੇ ਹੋ ਵੀ ਬੜੇ ਜਿੱਦੀ ਗਏ ਨੇ ਅਗਰ ਉਹਨਾਂ ਨੇ ਮੋਬਾਇਲ ਦੇਖਣਾ ਏ ਦੇਖਣਾ ਏ ਤੇ ਉਹਨਾਂ ਨੇ ਦੇਖਣਾ ਹੀ ਦੇਖਣਾ ਕੁਛ ਵੀ ਗੱਲ
ਸੁਣਦੇ ਈ ਨੀ ਕਿਸੇ ਦੀ ਮੰਨਦੇ ਈ ਨੀ ਗੱਲ ਨੂੰ ਬੰਦਾ ਚਾਹੇ ਪਿਆਰ ਨਾਲ ਸਮਝਾ ਲਏ ਚਾਹੇ ਗੁੱਸਾ ਸੇ ਨਾਲ ਡਾਂਟ ਲਏ ਲੇਕਿਨ ਉਹ ਮੰਨਦੇ ਈ ਨੀ ਹੈਗੇ।
ਹੂੰ ਸਹੀ ਗੱਲ ਏ ਹੁਣ ਸਾਡੇ ਨੂਨ ਚ ਹੀ ਹੈਗਾ ਕੋਈ ਮਤਲਬ ਉਹ ਆਉਂਦਾ ਏ ਨਾ ਖੇਡਣ ਵਗੈਰਾ ਇੱਥੇ ਕਾਕੇ ਨਾ ਤੇ ਉਹਦੇ ਮੰਮਾ ਅਗਰ ਨਾਲ ਆਈਏ ਤੇ ਉਹਨੇ ਫੋਨ ਅਗਰ ਮੰਗ ਲਿਆ ਤੇ ਉਹਨੇ ਮਨਾ ਕਰਤਾ ਕਿ ਨਈ ਫੋਨ ਨੀ ਦੇਣਾ। ਤੂੰ ਦੇਖਨਾ ਉਹ ਨੇ ਮੈਨੂੰ ਫੋਨ ਈ ਚਾਹੀਦਾ ਏ। ਮੈਨੂੰ ਹੁਣੇ ਈ ਦੋ ਫੋਨ ਮੈਂ ਗੇਮ ਖੇਡਣੀ ਹੈ ਉਹ‌ ਏ, ਹਾਂ ਉਹ ਯਾਰ ਇਨਾ ਇੰਨਾ ਇਰੀਟੇਟ ਕਰ ਦਿੰਦਾ ਏ ਕਿ ਮਤਲਬ ਕਿ ਨਾ ਕੋਈ ਗੱਲ ਕਰਨ ਦੇ ਨਾ ਕੁੱਛ ਉਹਦੀ ਮੰਮੀ ਕਹਿੰਦੀ ਲੈ ਫੜ ਫੋਨ ਚਲਾ ਲੈ ਤੂੰ ਗੇਮ ਖੇਲੈ ਪੈਲਾ
ਉਹੀ ਤੇ ਕਈ ਬੱਚੇ ਖੁਦ ਹੀ ਇੰਨਾ ਹੀ ਟਿਟ ਕਰ ਦਿੰਦੇ ਨੇ ਕਿ ਮਜਬੂਰ ਹੋ ਕੇ ਫੋਨ ਦੇਣਾ ਹੀ ਪੈਂਦਾ ਕਿ ਚਲੋ ਹੁਣ ਫੋਨ ਦੋ ਉਹਨਾਂ ਨੂੰ ਪਤਾ ਅ ਸੀ ਅਗਰ ਐਵੇਂ ਦੀ ਹਰਕਤ ਕਰਾਂਗੇ ਤੇ ਸਾਨੂੰ ਫ਼ੋਨ ਮਿਲ ਹੀ ਜਾਏਗਾ।
ਆਹੋ ਤੇ ਹੈ ਹੀ ਹਾਂ ਵੀ ਬੱਚਿਆਂ ਨੂੰ ਸਮਝ ਆਂ
ਹੂੰ ਬਾਕੀ ਇਹ ਤੇ ਸਾਡੇ ਉੱਪਰ ਨਾ ਆਪਾਂ ਕਿੱਦਾਂ ਯੂਜ ਕਰ ਰਹੇ ਹਾਂ ਫੋਨ ਨੂੰ ਚਲਾ ਕਿੱਦਾਂ ਰਹੇ ਹਾਂ ਫੋਨ ਨੂੰ ਕਿੱਦਾਂ ਚਲਾ ਰਹੇ ਕਿੱਦਾਂ ਯੂਜ ਕਰ ਰਹੇ ਆ। ਅਗਰ ਆਪਾਂ ਹਾ ਅਗਰ ਆਪਾਂ ਸਹੀ ਯੂਜ ਕਰ ਰ ਹਾਂ ਫੋਨ ਦੇ ਫਾਇਦੇ ਵੀ ਨੇ ਅਗਰ ਆਪਾਂ ਗਲਤ ਯੂਜ ਕਰ ਰਹੇ ਹਾਂ ਵੀਡੀਓਜ਼ ਦੇਖ ਵਾਸ ਲਗਾਤਾਰ ਐਵੇਂ ਫਿਰ ਤੇ ਉਹਦਾ ਬੈਨੀਫਿਟ ਕੋਈ ਹੈ ਨੀ ਫੋਨ ਦਾ ਫਿਰ ਤੇ ਐਵੀਂ ਮ ਇਹ ਬੇਕਾਰ ਨਾਲੇ ਪਹਿਲੇ ਦੀ ਟਾਈਮ ਦੇਖਲੋ ਪਹਿਲੇ ਦਾ ਟਾਈਮ ਸੀ ਫੋਨ ਮੋਬਾਇਲ ਫੋਨਸ ਵੀ ਨ ਹੁੰਦੇ ਸੀ ਕਿਸੇ ਕੋਲ ਤੇ ਨਾ ਕੋਈ ਇਨਫੋਰਮੇਸ਼ਨ ਪਤਾ ਲੱਗਦੀ ਸੀ ਨਾ ਕੁਛ ਅੱਜ ਕਲ ਸਭ ਕੁਛ ਫੋਨ ਤੇ ਆ ਜਾਂਦਾ ਹੈ। ਚਾਹੇ ਕੋਈ ਨਿਊਜ਼ ਦੇਖ ਲਓ। ਚਾਹੇ ਕੁਛ
ਹਾਂ ਅੱਜ ਕੱਲ ਵਾਰ ਕੁਛ ਆਦਾ ਅੱਜ ਕਲ ਹੂੰ ਅੱਜ ਕੱਲ ਤੇ ਉਹ ਅਲਰਟ ਬੜੇ ਆ ਰਹੇ ਬਾਰਿਸ਼ਾਂ ਮੌਸਮਾਂ ਦੇ ਵਟੀ ਨੀ। ਆ ਜਾਂਦੀ ਯਰ ਤੋਂ ਤਿੰਨ ਚਾਰ ਘੰਟੇ ਬਾਅਦ ਅਲਰਟ ਆਉਣ ਲੱਗ ਜਾਂਦਾ ਮੋਬਾਇਲ ਤੇ ਬੈਸਟ ਵੀ ਹੈ ਪਰ ਇੱਕ ਤਰਫ ਉਹ ਵੀ ਹੈ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਉਹ
ਗਿਆ ਸੰਭਾਲ ਕੇ ਰੱਖ ਲਿਆ ਤੇ ਮੋਬਾਇਲ ਹੂੰ ਅੱਜ ਕੱਲ ਹਰ ਅੱਜ ਕੱਲ ਹੋ ਵੀ ਤੇ ਹਰ ਚੀਜ਼ ਹੋਈ ਗਈ ਹੈ ਨਾ ਚਿਰ ਮੋਬਾਇਲ ਦੇ ਉੱਤੇ ਗਏ ਆ। ਹੈਗਾ ਹੀ ਨਹੀਂ ਅਗ ਅਪਡੇਟ ਹਰ ਚੀਜ਼ ਮੋਬਾਇਲ ਤੇ ਆ ਹੁਣ ਅਪਡੇਟ ਕਰਾਣਾ ਮੋਬਾਇਲ ਤੋਂ ਬਿਨਾਂ ਤੇ ਅੱਜ ਗੱਲ ਇਸ ਤਰ੍ਹਾਂ ਲੱਗਦਾ ਕਿ ਦੁਨੀਆਂ ਅਧੂਰੀ ਹੈ ਜੇ।
ਹਾਂ ਹਾਂ ਉਹ ਤੇ ਹੈ ਹੁਣ ਅੱਜ ਕੱਲ੍ਹ ਸਭਸੇ। ਪਹਿਲੇ ਉੱਠ ਕੇ ਬੰਦੇ ਆਪਣਾ ਫੋਨ ਹੀ ਲ।
ਉਹ ਨੌ ਹਾਂ ਦਿਨ ਹਾਂ ਸਵੇਰੇ ਉੱਠ ਕੇ ਪਹਿਲੇ ਲੱਭਾਂਗੇ। ਫੋਨ ਕਿੱਥੇ ਗਿਆ ਬਈ। ਤੇ ਅਸੀਂ ਵੀ ਅਸੀਂ ਵੀ। ਕਹਿੰਦੇ ਆਗੇ ਵੀ ਆ ਸਵੇਰੇ ਉੱਠਦੇ। ਫੋਨ ਸਵੇਰੇ ਉੱਠਦੇ ਹੀ ਫੋਨ ਰੱਖ ਦਓ। ਕਿਸੇ ਨੂੰ ਫੋਨ ਕਰਨਾ ਕਰਨਾ ਉਹ ਕਰਨਾ।
ਬੱਚੇ ਅਗਰ ਸਕੂਲ ਜਾਂਦੇ ਆ ਨਾ ਫਿਰ ਵੀ ਥੋੜ੍ਹਾ ਫਰਕ ਪੈਂਦਾ ਹੈ। ਕਿ ਬੱਚੇ ਸਕੂਲ ਹੁੰਦੇ ਨੇ ਫਿਰ। ਆ ਕੇ ਥੋੜ੍ਹੀ ਦੇਰ ਰਸਤੇ ਦੇਖ ਲੈਂਦੇ ਨੇ। ਫੋਨ ਇੱਕ ਡੇਢ ਘੰਟੇ ਲਈ ਬਸ। ਜਿੱਦਾਂ। ਪੂਰੇ ਦਿਨ ਚ ਫਿਰ ਰੱਖ ਦਿੰਦੇ ਨੇ।
ਫੇਰ ਕਾਫੀ ਟਾਈਮ ਸਕੂਲ ਵੀ ਦਿਨ ਵੈਸਟ ਹੋ ਜਾਂਦਾ ਨਾ ਹੁਣੇ ਇਹ ਘਰ ਆਉਂਦੇ ਨੇ। ਦੋ ਤਿੰਨ ਵਜੇ। ਟਾਈਮ ਹੀ ਨਹੀਂ ਮਿਲਦਾ ਬੱਚਾ ਟਿਊਸ਼ਨ ਚਲਾ ਗਿਆ ਫਿਰ ਉੱਥੋਂ ਆਇਆ ਪੜ੍ਹ ਕੇ ਫਿਰ ਚਲਾ ਲਿਆ ਫੋਨ। ਫੇਰ ਛੁੱਟੀਆਂ ਵੀ ਫੇਰ ਗਰਮੀ ਯਾਰ ਇੰਨੀ। ਬੱਚਿਆਂ ਛੁੱਟੀਆਂ ਦੇ ਪੇਰੈਂਟਸ ਵੀ ਚਾਹੁੰਦੇ ਨੇ ਕਿ ਛੁੱਟੀਆਂ ਪਾਉਣ ਛੁੱਟੀਆਂ ਪੈ ਜਾਣ ਤੇ ਫੇਰ।
ਛੁੱਟੀਆਂ ਪੈ ਜਾਣ ਫੇਰ ਆ ਹੋਰ ਘਰ ਵੀ ਇੰਨਾ ਤੰਗ ਕਰਦੇ ਨੇ ਬੱਚੇ ਕਿੱਥੇ? ਟਿੱਕਦੇ ਨੇ ਨਾ ਘਰ ਟਿੱਕਦੇ ਨੇ ਤੇ ਸਕੂਲੇ ਫੇਰ ਵੀ ਸਹੀ ਰਹਿੰਦੇ ਨੇ। ਨਹੀਂ।
ਹਾਂ ਉਹ ਤੇ ਹਾਂ ਸਹੀ ਗੱਲ ਨਹੀਂ ਪੇਰੈਂਟਸ ਪਰੇਸ਼ਾਨ ਵੀ ਹੋ ਜਾਂਦੇ ਨੇ ਕਹਿੰਦੇ ਨੇ ਬਈਆ ਤੁਸੀਂ। ਮੂਲੀ ਖਾਈਏ।
ਹੂੰ ਉਹੀ ਤੇ ਛੁੱਟੀਆਂ ਚ ਇੰਨਾ ਪਰੇਸ਼ਾਨ ਕਰਦੇ? ਦਿੰਦੇ ਨੇ ਬੱਚੇ।
ਬੜਾ ਕੁੱਛ ਨਾ ਯਾਰ ਅੱਜ। ਟਾਈਮ ਤੇ ਹੋ ਵੀ ਇਸ ਤਰ੍ਹਾਂ ਦੇ ਗਏ ਨੇ ਬੱਚੇ।
ਹੂੰ ਬੱਚੇ ਐਵੇਂ ਦੇ ਕੀ ਕਹੀਏ ਹੁਣ ਬੱਚੇ ਐਵੇਂ ਦੇ ਚੱਲ ਰਹੇ ਨੇ।
ਹਾਂ ਉਹੀ ਨਾ ਕੁਛ ਹੋ ਵੀ ਹੈ ਹਾਂ ਹੋ ਵੀ ਹੈ ਇਸ ਤਰ੍ਹਾਂ ਦਾ ਗਈਆ ਟਾਈਮ ਉਹ ਅਸੀਂ ਬੱਚਿਆਂ ਦਾ ਵੀ ਨਹੀਂ। ਅੱਜ ਕੱਲ ਕੋਈ ਬਾਹਰ ਤੇ ਦੇਖੋ ਬੱਚਾ ਕੋਣ ਖੇਡਦਾ ਹੋਇਆ ਨਾ ਜਾ ਕੋਈ ਨਿਆਣਾ। ਖੁਦ ਰੇਅਰ ਬੱਚੇ ਉਸ ਦਿਨ ਘਰ ਖੇਲਾਂਗੇ। ਨ ਦੇ ਆਪਣੇ ਅੰਦਰ ਘਰ ਦੇ ਸ੍ਰਰੇ ਪੜ
ਨਹੀਂ ਤੇ ਅੱਜ ਕੱਲ ਕਿਉਂਕਿ ਕਿਉਂਕਿ ਅੱਜ ਕੱਲ ਹਰ ਹਰ ਗ਼ਰੀਬ ਤੇ ਗਰੀਬ ਬੰਦੇ ਮੋਬਾਇਲ ਫੋਨ ਤੇ ਹੈ ਹੀਏ ਕਿਉਂਕਿ ਉਹਦੇ ਬਿਨਾਂ ਤੇ ਗੁਜ਼ਾਰਾ ਹੀ ਨਹੀਂੀ ਹੈ ਮੋਬਾਇਲ ਫੋਨ ਤੋਂ ਬਿਨਾ ਔਰ ਹਰ ਕਿਸੇ ਕੋਲ ਮੋਬਾਇਲ ਫੋਨ ਹੈ ਉਹਰ ਸਾਰਿਆਂ ਦੇ ਘਰ ਬੱਚੇ ਵੀ ਨੇ ਜਿਹੜੇ ਮੋਬਾਇਲ ਫੋਨ ਤੇ ਲੱਗੇ ਦੇ ਨੇ
ਹਾਂ
ਹੁਣ ਮੋਬਾਇਲ ਫੋਨ ਨੇ ਬਸ ਐਸਾ ਕਰਤਾ ਸਿਸਟਮ ਖ਼ਰਾਬ ਕਿ ਸਾਰਿਆਂ ਦੇ ਹੀ ਹੱਥਾਂ ਚ ਨਜ਼ਰ ਆਉਂਦਾ
ਅੱਜ ਕੱਲ ਤੇ ਯਾਰ ਛੋਟੇ ਹਮ ਛੋਟੇ ਛੋਟੇ ਬੱਚਿਆਂ ਕੋਲ ਮੋਬਾਈਲੇ ਜਾਂ ਬਾਜ਼ਾਰ ਜਾਓ ਛੋਟੇ ਛੋਟੇ ਬੱਚੇ ਵੀਡੀਓ ਬਣਾ ਰਹੇ ਹੁੰਦੇ ਨੇ
ਹਾਂਜੀ ਹੋਰ ਕੀ ਮੈਂ ਤੇ ਉਹ ਕੁੜੀਆਂ ਹਾਂ ਹਾਂ ਛੋਟੀ ਛੋਟੀ ਕੁੜੀਆਂ ਨੂੰ ਦੇਖਦੇ ਜਿਹੜੀ ਸਾਡੇ ਮਤਲਬ ਮਤਬਲ ਕੀ ਹਲੇ ਇੰਨੀ ਛੋਟੀਆਂ ਨੇ ਉਹ ਮਚੋਰ ਕੁੜੀਆਂ ਨੂੰ ਦੇਖ ਕਿ ਮਚਰ ਕੁੜੀਆਂ ਦੀ ਵੀਡੀਓ ਦੇ ਕੇ ਸੇਮ ਉਵੇਂ ਦੀ ਕਪੀ ਕਰਦੀਆਂ ਨੇ ਸੇਮ ਕਿ ਅਸੀਂ ਵੀ ਉਹਨਾਂ ਦੇ ਵਰਗੇ ਉਹਨਾਂ ਦੇ ਵਰਗੇ ਬਣਾਈਏ ਕੰਟੈਂਟ ਜਿੱਦਾਂ ਦੇ ਉਹ ਕੰਟੈਂਟ ਬਣਾਉਂਦੇ ਨੇ ਬਿਲਕੁਲ ਬਕਵਾਸ ਕੰਟੈਂਟ
ਹਾਂ ਬੱਚੇ ਯਾਰ ਸ਼ੋਰਟਸ ਵਗੈਰਾ ਵੀ ਦੇ ਆਉਂਦੇ ਨਹੀਂ ਦਿ ਨਾ ਸੇਰੇ ਨਾ ਪੈਰ
ਹਮ ਉਹੀ ਤੇ ਬੱਚੇ ਉਹੀ ਵੇਖ ਕੇ ਫੋਲੋ ਵੀ ਕਰਦੇ ਨੇ ਕਈ
ਹਾਂ
ਜੀ ਤੁਸੀਂ ਫੋਲੋ ਕਰਨੀ ਹੈ ਜਿਵੇਂ ਉਹ ਕਰ ਰਿਹਾ ਸੀ ਵੀ ਓਦਾਂ ਹੀ ਕਰਨਾ ਹੈ ਹਮ
ਮ ਹਮ
ਹੁਣ ਅਹ ਹੁਨ ਦੇਖਲੋ ਬੱਚੇ ਕਈ ਸਮਾਨ ਦੇਖਦੇ ਨੇ ਫੋਨ ਵਿੱਚ ਕਿ
ਹਾਂ ਡਿਮਾਂਡਡ ਵੀ ਉਹੀ ਬੱਚੇ ਅੱਜ ਕੱਲ ਡਿਮਾਂਡ ਵੀ ਉਹੀ ਕਰਦੇ ਦੇ ਨੇ ਇਹੀ ਚਾਹੀਦਾ ਸਾਨੂੰ ਇਹੀ ਚਾਹੀਦਾ ਹੈ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਛੋਟੇ ਛੋਟੇ ਬੱਚਿਆਂ ਨੂੰ ਪਤਾ ਹੈ ਹੁਣੇ ਸਾਡਾ ਕਾਕਾ ਹੁਣ ਮਤਲਬ ਇਨਾ ਫੋਨ ਯ ਅਸੀਂ ਕਰਨ ਦਿੰਦੇ। ਮਤਲਬ ਇਹਨੇ ਦੇਖ ਲਿਆ ਵੇਖ ਲਿਆ ਨ ਤੇ ਇਨਾ ਯੂਜ ਨੀ ਕਰਦਾ ਅਗਰ ਇੱਕ ਅੱਧੀ ਵੀਡੀਓ ਆ ਗਈ ਪਸੰਦ ਆ ਗਈ ਤੇ ਵੇਖ ਲ ਨਹੀਂ ਤੇਨੇ ਪਰ ਇਹ ਕਰਕੇ ਫੋਨ ਸਾਰਾ ਦਿਨਥੇ ਉਥੇ ਚੱਲਦਾ ਰਹਿੰਦਾ ਵ ਪਾਈ ਪ ਬੈਟਰੀ ਖਤਮ ਹੋ ਜਾਂਦੀ। ਉਹ ਇੱਕੋ ਰੀਲ ਚਲਦੀ ਰਹੀ ਚਲਦੀ ਰਹੀ ਚੱਲਦੀ। ਹਾਂ ਹੁਣ ਇਹਨੂੰ ਅਸੀਂ ਇੰਨਾ ਪਾਇਆ ਵੀ ਨੀ ਹੋਇਆ ਫੋਨ ਚ ਅਸੀਂ ਇਹਨੂੰ ਕਹਿੰਦੇ ਤੇਰੀ ਅੱਖਾਂ ਦੇ ਸਾਨੂੰ ਕਹਿੰਦਾ ਇਹਨੂੰ ਛੱਡੋ ਅਸੀਂ ਤੇ ਫ ਛੋਟਾ ਸਾਨੂੰ ਕ ਮਾਮਾ ਫੋਨ ਰੱਖ ਦੋ ਆਈਸ ਖਰਾਬ ਹੋ ਜਾਣੀਆਂ। ਤੁਹਾਡੀ ਆਇਸ ਖ਼ਰਾਬ ਹੋ ਜਾਂਦੀ ਹੈ ਤੁਹਾਡਾ ਚਸ਼ਮਾ ਚਸ਼ਮਾ ਪਾ ਲਓ ਆਪਣਾ ਆਪਣਾ
ਹਾਂ ਉਹੀ ਤੇ ਬੱਚੇ ਹੀ ਅੱਜ ਕਲ ਫਾਈਵ ਜੀ ਹੋਏ ਦੇ ਨੇ ਬੱਚਿਆਂ ਨੂੰ ਸਭ ਕੁਛ ਪਤਾ ਪਹਿਲੀ ਸਿੱਕ ਕੇ ਆਏ ਨੇ।
ਕਰ ਰਹੀ ਹਾਂ ਫੋਨ ਦੇ ਉੱਪਰ ਜਾਂ ਮੈਨੂੰ ਕਿਸੇ ਦਾ ਫੋਨ ਆ ਰਿਹਾ ਮੈਂ ਚੁੱਪ ਥੋੜ੍ਹ ਨਾ ਸਕਦੀ ਹਾਂ। ਕਗਾ ਮੰਮਾ ਆਈਸ ਖਰਾਬ ਹੋ ਜਾਗੀ ਆ। ਤੁਹਾਡੀਆਂ ਆਈ ਫਿਰ ਤੁਹਾਨੂੰ ਇੰਨਾ ਮੈਂ ਇਹਨੂੰ ਜੋ ਕਹਿੰਦੀ ਹਾਂ ਕਿ ਤੇਰੇ ਆਈ ਦੇ ਥੱਲੇ ਕਾਹੇ ਕਾਹਾਲੇ ਨਿਸ਼ਾਨ ਪੈ ਗਏ ਨੇ। ਤੇ ਕਰੇਗਾ ਮੈਂ ਇੱਕ ਦਿਨ ਪਾਦਤੇ ਸੀ ਦੇ ਇਸ ਤਰ੍ਹਾਂ ਹੀ ਬੈਠੇ ਹੋ ਮੈਂ ਕਿਹਾ ਕਾਕੇੀ ਤੇ ਆ ਦੇ-' ਥੱਲੇ ਕਿੰਨੇ ਸਾਰੇ ਬਲੈਕ ਬਲੈਕ ਨਿਸ਼ਾਨ ਪੈ ਕੇ ਨੇ ਹਾਂ ਤੁਹਾਡੀ ਆਇ ਖਰਾਬ ਹੋ ਗਿਆ ਉਦੋਂ ਤਾਂ ਮੈਨੂੰ ਹੀ ਕਹਿੰਦਾ ਮੈਨੂੰ ਵੀ ਆਪਣੇ ਪਾਪਾ ਆਪਾਂ ਨੂੰ ਕਹਿ ਦੇਗਾ ਆ। ਚ ਫੋਨ ਬੰਦ ਕਰਦੋ ਆਪਣਾ ਆ ਰਿਹਾ ਮੈਂ ਦੋ ਮਿੰਟ ਆਈ ਜ ਹੁੰਦੀ ਤੁਹਾਨੂੰ ਵੇਖਣ।
ਬੜਾ ਸ਼ੈਤਾਨ ਹੋ ਹਾਂ ਚਲੋ ਵਧੀਆ ਗੱਲ ਸਾਰੀ। ਬਿਆਂ ਨੂੰ ਫੋਨ ਚਲਾਉਣ ਤੋਂ ਰੋਕਦਾ ਸੀ।
ਅਰੇ ਆਪਣੀ ਦਾਦੀ ਨੂੰ ਕਹੇਗਾ ਦਾਦੀ ਫੋਨ ਨ ਨਾ ਦੇਗੀ ਤੇ ਦਾਦੀ ਨੂੰ ਕਿਆ ਕਹੇਗਾ ਮੈਨੂੰ ਦਾਦੀ ਨੇ ਫੋਨ ਨੀ ਦਿੱਤਾ ਆਹ ਮੇਰੀ ਦਾਦੀ ਫੋਨ ਨੀ ਚਲਾਉਂਦੀ ਪਈਏ। ਪਾਪਾ ਨੂੰ ਆ ਲੈਣ ਦੋ ਦੱਸਾਂਗਾ ਮੈਂ ਪਾਪਾ ਨੂੰ ਆ ਲੈਣ ਦੋ ਦੱਸਾਂ ਗਾ ਤੁਹਾਡੀ ਮੈਂ ਕਿਹਾ ਜਿਹੜਾ ਤੂੰ ਆਪ ਫਨ ਚਲਾਉੇ ਕਹਿੰਦਾ ਹ ਮੈਂ ਤੇ
ਬਹੁਤ ਬਹੁਤ ਹੀ ਚਲਾਕ ਹੋ ਗਏ ਨੇ ਬਹੁਤ ਜ਼ਿਆਦਾ।
ਬੱਚੇ ਹਰ ਕੁਛ ਅਸੀਂ ਬੋਲਦੇ ਹੀ ਨਹੀਂ ਆਪਣੇ ਮੂੰਹ ਤੋਂ ਹਜੇ ਤਾਂ ਅਸੀਂ ਸਾਹਮਣੇ ਕੋਈ ਗੱਲ ਨੀ ਕਰਦੇ।
ਹੂੰ, ਹੂੰ। ਸਭ ਸਮਝ ਆ ਜਾਂਦੀ ਬੱਚਿਆਂ ਨੂੰ। ਹੁਣ ਫੋਨ ਚਲਾਉਣਾ ਵੀ ਕਿਨ ਕਿੰਨੇ ਸਿਖਾਇਆ ਕਿਸੇ ਨੇ ਨੀ ਸਿਖਾਇਆ ਪਰ ਫਿਰ ਵੀ ਉਹਨਾਂ ਨੂੰ ਚਲਾਉਣਾ।
ਮਾਰ ਮਾਰ ਕੇ ਆਪੇ ਉਂਗਲੀਆਂ ਟੱਚ ਟੱਚ ਕਰ ਕਰਕੇ ਕਰ ਕਰਕੇ ਸਿੱਖ ਲਿਆ ਬੱਚੇ ਨੇ।
ਬਾਕੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਅੱਛਾ
ਥੈਂਕ ਯੂ ਜੀ। ਓਕੇ, ਓਕੇ, ਓਕੇ। ਸਤਿ ਸ਼੍ਰੀ ਅਕਾਲ।